ਹੈਲੋ।
ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿੱਦਾਂ ਹੋ? ਵਧੀਆ- ਵਧੀਆ ਤੁਸੀਂ ਕਿੱਦਾਂ। ਬਸ ਠੀਕ ਹੈ ਵਧੀਆ। ਕਿ ਕਰ ਰਹੇ ਸੀ?
ਕੁਛ ਨੀ, ਬਸ ਹੁਣੇ ਰੋਟੀ -ਪਾਣੀ ਛੱਕਿਆ।
ਜ਼
ਜੀ। ਤੁਸੀਂ ਹਾਂਜੀ ਕੀ ਖਾਧਾ? ਅਸੀਂ ਆਲੂ ਬਨਾਏ ਸੀ ਸੁੱਕੇ।
ਅੱਛਾ।
ਖਾਲੀ ਰੋਟੀ। ਤੁਸੀਂ ਕੀ ਖਾਧਾ?
ਅਸੀਂ ਛੋਲਿਆਂ ਵਾਲੀ ਦਾਲ ਬਨਾਈ ਸੀ ਅੱਜ। ਨਾਲੇ ਬਾਰ ਗਏ ਸੀ ਰੋਟੀ ਓ ਉੱਧਰ ਖਾਨ ਚਲੇ ਗਏ ਸੀ ਨਾ ਕੁਛ। ਰਿਲੇਟਿਵ ਵਗੈਰਾ ਆਏ ਹੋਏ ਸੀ ਨਾ ਫੇਰ। ਹਾਂ। ਮੂੰਗ ਵਾਲੀ ਦਾਲ ਹੁੰਦੀ ਏ ਨਾ ਹਾਂਜੀ-ਹਾਂਜੀ ਆਏ। ਤੁਆਡੇ ਵੀ ਆਏ ਦੇ ਐ।
ਹਾਂਜੀ ਸਾਡੇ ਮੇਰੀ ਨਨਾਣ ਆਏ ਦੇ ਸੀ।
ਅੱਛਾ। ਅੱਛਾ। ਅੱਛਾ ਸਵੇਰੇ ਈ ਆਏ ਨੇ। ਅੱਛਾ।
ਨਾ ਫੇਰ ਜਾਦਾ ਟਾਈਮ ਨੀ ਰੈਂਨ
ਹਾਂ, ਅੱਛਾ ਤੁਸੀਂ ਔਨਲਾਈਨ ਔਨਲਾਈਨ ਸ਼ਾਪਿੰਗ ਕੀਤੀ ਐ, ਕਦੀ ਮਤਲਬ। ਅੱਛਾ, ਕੀ-ਕੀ ਮੰਗਾਇਆ?
ਅੱਜ ਤੱਕ ਤੇ ਮੈਂ, ਪੈਲੇ ਤਾਂ ਮੈਂ ਆਪਨੇ ਲਈ, ਮੰਗਵਾਂਦੀ ਸੀ ਥੋੜ੍ਹਾ ਬੋਤ ਮੇਕਅਪ ਦਾ ਸਮਾਨ ਜਾਂ ਕੁਛ ਵੀ।
ਹਾਂ। ਤੇ ਹੁਨ? ਤੇ ਹੁਨ ਨੀਂ ਮੰਗਵਾਂਦੇ? ਅੱਛਾ।
ਹਾਂਜੀ, ਔ ਹੁਨ ਔ ਮੈਨੂੰ ਅੱਛਾ ਨੀ ਲੱਗਦਾ ਜਾਦਾ। ਮਤਲਬ, ਦੇਖੋ ਤੇ ਕਈ ਵਾਰੀ ਚੀਜ਼ ਪਸੰਦ ਨੀਂ ਆਂਦੀ।
ਅੱਛਾ। ਨਈਂ, ਪਰ ਓਦੋ ਤੁਸੀਂ ਅੱਛਾ-ਅੱਛਾ।
ਕਦੀ ਸਾਈਜ਼ ਨੀਂ ਠੀਕ ਆਂਦਾ, ਕਦੀ ਕੋਈ ਚੀਜ਼ ਖ਼ਰਾਬ ਆ ਜਾਂਦੀ ਏ।
ਅੱਛਾ।
ਤੁਸੀਂ, ਔਨਲਾਈਨ ਈ ਕਰਦੇ ਓ ਸ਼ੋਪਿੰਗ?
ਤਾਂ ਸ਼ੋਲ ਨਾਂ ਔ ਸਾਰਾ, ਬਾਰ-ਬਾਰ ਜਾ ਨਿਕਲ ਗਿਆ ਸੀ। ਤੇ ਤਾਂ ਦਾ ਫੇਰ ਮੈਂ ਔਨਲਾਈਨ ਸ਼ੂਜ਼ ਵਗੈਰਾ, ਇਹ ਚੀਜ਼ਾਂ ਮੰਗਾਨੀ ਆ ਨਾਂ ਬੰਦ ਕਰਤੀਆਂ ਟੀਸ਼ਰਟਸ ਵਗੈਰਾ। ਇਸ ਕਰਕੇ, ਬਾਕੀ ਇੱਕ ਵਾਰ ਮੈਂ ਨਾਂ ਟੰਬਲਰ ਮੰਗਾਇਆ ਸੀ, ਪਾਨੀ ਪੀਨ ਵਾ ਟਮਬਲਰ ਹੁੰਦਾ ਐ ਨਾਂ, ਔ ਵੀ ਮੇਰਾ ਓਹ ਮੰਗਾਂਇਆ ਮੈਂ ਔਨਲਾਈਨ ਸ਼ਿਪਿੰਗ ਕੀਤੀ ਔ ਸਾਡੇ ਕਾਰ ਆਇਆ, ਬੜੇ ਦਿਨਾਂ ਬਾਦ ਆਇਆ। ਤੇ ਮਤਲਬ, ਸਹੀ ਨੀਂ ਨਿਕ
ਆ
ਥੋੜ੍ਹਾ ਟੁੱਟਿਆ-ਟੁੱਟਿਆ ਦਾ ਸੀ, ਫ਼ੇਰ ਉਹਨੂੰ ਰਿਟਰਨ ਕਰਨਾ ਪਿਆ। ਫਿਰ-ਫਿਰ ਅਸੀ ਮੰਗਾਂਇਆ ਸੀ ਫਿਰ ਉ ਉਵੀ ਹਲਕਾ ਏ ਉਹਦਾ ਵੀ ਹਲਕਾ ਟੁੱਟਿਆ ਹੋਇਆ ਸੀ। ਫਿਰ ਉਹਨੂੰ ਫ਼ੇਰ ਸੇ ਰਿਟਰਨ ਕਰਨਾ ਪਿਆ, ਕੰਪਲੇਂਨ ਕਰਨੀ ਪਈ ਸੀ ਵਾਰ-ਵਾਰ।
ਠੀਕ ਆ, ਮੈਂ ਤੇ ਔਫਫਲਾਈਨ ਸ਼ੋਪਿੰਗ ਈ ਮਤਲਬ ਮੈਨੂੰ ਬੈਸਟ ਲੱਗਦੀ।
ਮੈਂ ਜ਼ਿਆਦਾਤਰ ਆਫਲਾਈਨ ਈ ਕਰਦੀਆਂ, ਹੂੰ।
ਮੈਂ ਵੀ ਜ਼ਿਆਦਾ ਔਫਲਾਈਨ ਈ ਕਰਦਾ, ਔਫਲਾਈਨ ਜ਼ਿਆਦਾ ਸਹੀ ਰਹਿੰਦੀ ਏ। ਹਾਂ।
ਚੀਜ ਜੇ ਪਸੰਦ ਆਂ ਜੇ।
ਹਾਂ।
ਪਸੰਦ ਨੀਂ ਆਂਦੀਆਂ।
ਹਾਂਜੀ।
ਦੇ ਔਨਲਾਈਨ ਰਹੋ ਨਾਂ ਕਈ ਵਾਰੀ ਤੇ, ਬਿਲਕੁਲ ਨੀ ਅੱਛੀ ਲ-ਨਿਕਲ ਜਾਂ ਨਿਕ ਕਲਦੀ ਏ ਇਸ ਲਈ, ਹੁਣ ਮੈਂ ਵੀ ਆਨਲਾਈਨ ਨੀਂ ਆਫਲਾਈਨ ਈ ਲੈਂਨੀ ਆਂ ਸਮਾਨ ਹੁਣ ਮੈਂ ਆਪ ਇਕ ਬੱਚੇ ਵਾਸਤੇ ਪਹਿਲਾਂ ਹੁਣ ਔਨਲਾਈਨ ਮੰਗਵਾਣ ਲਗ ਗਈ ਸੀ, ਉਹਦੇ ਮੈਂ ਡਾਇਪਰ ਮੰਗਾਏ ਉਹ ਵੀ ਬਿਲ ਬਿਲਕੁਲ ਨੀ ਅੱਛੇ ਨਿਕਲੇ ਦੇਖਣ ਚ ਇੰਨੇ ਅੱਛੇ ਸੀ ਤੇ ਜਦੋਂ ਯੂਜ ਕੀਤੇ ਉਹ ਬਿਲ ਬਿਲਕੁਲ ਹੀ ਨ ਬੇਕਾਰ ਕੋਟਨ ਦੇ ਡਾਇਪਰ ਦੂਸਰੇ ਨੀ ਕੋਟਨ ਦੇ ਡਾਇਪ ਪਰ ਜੋ ਬੱਚਿਆਂ ਦੇ ਚੱਲਦੇ ਨੇ।
ਅੱਛਾ-ਅੱਛਾ, ਤੇ ਤੁਸੀਂ-ਤੁਸੀਂ ਕਦੀ ਇੰਸਟਾ ਵਗੈਰਾ ਤੋਂ ਮੰਗਵਾਇਆ ਕੋਈ ਸਮਾਨ ਮਤਲਬ ਜੋ ਅਨਔਫਿਸ਼ਅਲ ਵੈੱਬਸਾਈਟ ਹੁੰਦੀਆਂ ਨੇ।
ਨਹੀਂ-ਨਹੀਂ, ਉਥੋਂ ਨੀ ਮੈਂ ਮੰਗਵਾਇਆ ਕਦੀ।
ਅੱਛਾ।
ਮੈਂ ਜਾ ਮਸ਼ੋ ਤੋਂ ਜਾਂ ਫਲੀਪਕਾਰਟ, ਐਮਜ਼ੋਨ ਸ਼ੋਪ ਸੀ ਬਸ ਇਹਨਾਂ ਤੋਂ ਹੀ ਮੰਗਵਾਂਦੀ ਸੀ।
ਅੱਛਾ।
ਹਾਂਜੀ। ਉਜ ਨੀ ਮੈਂ ਹੋਰ ਨੀ ਕਿਸੇ ਤੋਂ ਮੰਗਵਾਇਆ ਮੇਰੇ ਹਸਬੈਂਡ ਮੰਗਵਾ ਲੈਂਦੇ ਉਹਨਾਂ ਨੂੰ ਕਈ ਪਤਾ ਤਾਂ ਜਿੱਦਾਂ ਇੰਸਟਾਗ੍ਰਾਮ ਤੋਂ ਵੀ ਕਦੀ-ਕਦੀ ਕੋਈ ਚੀਜ਼ ਦੇਖ ਲੈਂਦੇ ਨੇ।
ਕਈ-ਕਈ ਸਹੀ ਹੁੰਦੀਆਂ ਨੇ, ਕਈ-ਕਈ ਗਲਤ ਹੁੰਦੀਆਂ ਨੇ। ਮਤਲਬ ਠੀਕ ਨੀ ਹੁੰਦੀਆਂ ਨੇ। ਮੈਂ ਇਕ ਓ ਮੰਗਏ ਸੀ ਰਜਿਸਟਰ ਉ ਮਤਲਬ ਪ੍ਰਿੰਟ ਔਨ ਡਿਮਾਂਡ ਤੇ ਮੰਗਵਾਏ ਸੀ ਉਹ ਬੜੇ ਵਧੀਆ ਵਧੀਆ ਨਿਕਲੇ ਸੀ ਰਜਿਸਟਰ, ਹਜੇ ਵੀ ਮਤਲਬ ਮੈਂ ਯੂਜ ਕਰਦਾ। ਉ ਇੱਕ ਪੇਜ ਹੈਗਾ ਸੀ ਇੰਸਟਾਗ੍ਰਾਮ ਤੇ ਉਥੇ ਮੈਂ ਅਸੀਂ ਉਹਦੇ ਨਾਲ ਗੱਲ ਕੀਤੀ ਕਿ ਕਿੰਨੇ ਰੁਪਏ ਦਾ ਪੈ ਜਾਏਗਾ ਵਗੈਰਾ-ਵਗੈਰਾ ਤੇ ਉ ਹੈਗਾ ਪੰਜਾਬ ਦਾ ਹੀ ਸੀ ਉੱਧਰ ਦਾ।
ਅੱਛਾ।
ਤੇ ਉਧਰੋਂ ਦੀ ਮੰਗਾਏ ਥੋੜ੍ਹਾ-ਬਹੁਤ ਸ਼ਿਪਿੰਗ ਚਾਰਜ ਮਤਲਬ ਗਿਆ। ਪਰ ਰਜਿਸਟਰ ਵਧੀਆ ਨੇ, ਸਾਰਾ ਉਹਦਾ ਮਟੀਰੀਅਲ ਸਭ ਕੁਛ ਵਧੀਆ ਏ।
ਅੱਛਾ-ਅੱਛਾ, ਠੀਕ ਏ। ਮੈਂ ਈਅਰਿੰਗਸ ਵਗੈਰਾ ਮੰਗਵਾਏ ਸੀ ਉਹ ਵੀ ਬੋਤ ਅਛ ਅੱਛੇ ਨਿਕਲੇ ਇੱਕ ਮੈਂ ਆਪਣੇ ਲਈ ਜੁੱਤੀ ਮੰਗਵਾਈ ਸੀ ਉਹ ਵੀ ਬੋਤ ਅੱਛੀ ਨਿਕਲੀ ਕਾਫੀ ਟਾਈਮ ਹੋ ਗਿਐ ਯੂਜ ਕਰਦੇ। ਪਰ ਉਸ ਤੋਂ ਬਾਅਦ ਮੈਂ ਓਨਲਾਈਨ ਸ਼ੋਪਿੰਗ ਘੱਟ ਕਰ ਦਿੱਤੀ ਫੈਮ ਹੁਣ ਮੈਂ ਔਫਲਾਈਨ ਹੀ ਕਰਦੀ ਹਾਂ ਕਿਉਂਕਿ ਜੋ ਕੱਪੜੇ ਦਾ ਕੱਪੜਾ ਕਈ ਵਾਰੀ ਜੇ ਕੱਪੜੇ ਦੀ ਕੋਈ ਚੀਜ਼ ਮੰਗਵਾਓ ਆਪਣੇ ਲਈ ਸੂਟ ਵਗੈਰਾ ਜਾਂ ਕੁਛ ਉਹ ਫਿਰ ਕੱਪੜਾ ਨਹੀਂ ਸਮਝ ਆਂਦੀ ਉਹ ਉਥੇ ਤਾਂ ਲਿਖ ਦਿੰਦੇ ਨੇ ਕੋਟਨ ਬੇਸ ਜਾਂ ਕੋਈ ਹੋਰ ਸਿੱਲਕ ਦੇ ਵ ਜਦੋਂ ਮੰਗਵਾਓ ਉਹ ਬੋਤ ਖ਼ਰਾਬ ਗਲਤ ਜਿਆ ਮੈਨੂੰ ਪਸੰਦ ਨਹੀਂ ਆਂਦਾ ਉਹ ਨੀ ਅੱਛਾ ਲੱਗਦਾ ਮੈਨੂੰ
ਹਾਂਜੀ-ਹਾਂਜੀ
ਆਪ ਜਾ ਕੇ ਬਾਜ਼ਾਰ ਤੋਂ ਲੈ ਕੇ ਆਵੇ ਬੰਦਾ
ਹਾਂ
ਹੂੰ
ਨਾ ਮੇਰੇ ਹਸਬੈਂਡ ਵਗੈਰਾ ਥੋੜ੍ਹੀ ਬੋਤ ਕਰ ਲੈਂਦੇ ਜੇ ਕੋਈ ਚੀਜ਼ ਪਸੰਦ ਆਂਦੀ ਅਦਰਵਾਈਜ਼ ਨਹੀਂ ਹੁਣ ਤਾਂ ਅਸੀਂ ਕੋਈ ਸ਼ੋਪਿੰਗ ਨਹੀਂ ਔਨਲਾਈਨ ਕਰ
ਤੇ ਟੋਇਸ ਵਗੈਰਾ ਨਹੀਂ ਮੰਗਾਂਦੇ।
ਨਹੀਂ ਟੋਇਜ਼-ਟੋਇਜ਼ ਦੀ ਲੋੜ ਹੀ ਨਹੀਂ ਪੈਂਦੀ ਟੋਇਜ਼ ਹੱਲੇ ਤੱਕ ਜਦੋਂ ਦਾ ਬੇ ਹੋਇਆ ਕਾਕਾ ਉਦੋਂ ਦਾ ਬਸ ਮਤਲਬ ਸਭ ਨੇ ਦਿੱਤਾ ਹੀ ਆ ਟੋਇਜ਼ ਉਹੀ ਯੂਜ ਕਰਦਾ ਪਿਆ। ਪੈਲੇ ਛੇ ਮਹੀਨੇ ਤੱਕ ਤਾਂ ਸ਼ਨਕਨੇ ਹੀ ਹੁੰਦੇ ਨੇ ਬੱਚਿਆਂ ਕੋਲ ਉਹਦੇ ਨਾਲ ਹੀ ਖੇਲਦੇ ਨੇ। ਫਿਰ ਉਹ ਸਗੋ ਹੁਣ ਉਹਦੇ ਕੋਲ ਹੋਰ ਵੀ ਟੋਏ ਸੀਗੇ ਬੋਲਣ ਵਾਲੇ
ਹਾਂ ਅੱਛਾ
ਹੂੰ ਹੁਣ ਅੱਗੋਂ ਲੋੜ ਪਏਗੀ ਜਦੋਂ ਸਾਰੇ ਟੁੱਟ ਜਾਣਗੇ।
ਹਾਂ-ਹਾਂ
ਹੂੰ-ਹੂੰ
ਹੋਰ ਕਿੱਥੇ-ਕਿੱਥੇ ਘੁੰਮਣ ਗਏ ਫਿਰ ਐ। ਕ ਸਭੇ ਲੋਕ ਬਸਵੇ ਸਵਾਰ ਸਭ ਲੋਕ ਕੋ ਸੁਰੱਖਿਤ ਬਾਹਰ ਨਿਕਾਲੇ ਗ
ਕਿਉਂਕਿ ਬੋਤ ਗਰਮੀ ਨਾ ਬੋਤ ਜ਼ਿਆਦਾਗ ਗਰਮੀ ਪੈ ਰਹੀ ਹੈ ਨਾ ਤੇ ਮੈਂ ਕਿ ਕੀਤਾ ਨਹੀਂ ਮੈਂ ਬੋਲ ਤੇ ਰਹੀ ਮੇਰੀ ਦੀਦੀ ਜੀਆ ਆਏ ਦੇ ਸੀ ਬਟੋ ਉਹ ਵੀ ਮੇਰੇ ਦੀਦੀ ਆਏ ਦੇ ਸੀ ਨਾ ਦੱਸਿਆ ਤੇ ਐ ਫਿਰ ਉਹ ਬੱਚੇ ਸੀਗੇ ਫਿਰ ਉਹਨਾਂ ਨਾਲ ਟਾਈਮ ਸਪੈਂਡ ਕੀਤਾ ਘਾਰੀ ਹੁਣ ਥੋੜਾ ਮੌਸਮ ਖੁਲੇਗਾ ਨਾ ਫਿਰ ਮੈਂ ਜਾਵਾਂਗੀ ਘੁੰਮਣ ਹਲੇ ਕਾਕਾ ਛੋਟਾ ਔਰ ਗਰਮੀ ਬੋਤ ਆ
ਤੇ ਕਿਧਰ ਦਾ ਪਲੈਨ ਤੁਹਾਡਾ ਜਾਣ ਦਾ
ਮੇਰਾ ਤਾਂ ਜਾਵਾਂਗੇ ਕਿਤੇ ਨਾ ਕਿਤੇ ਮੇਰਾ ਤੇ ਦਿਲ ਕਰਦਾ ਮਨਾਲੀ ਵੈਸੇ ਮੈਂ ਮਨਾਲੀ ਤਾ ਘੁੰਮ ਆਈ ਆ ਮੇਰਾ ਕਸ਼ਮੀਰ ਜਾਣ ਦਾ ਬੜਾ ਮਨ ਐ
ਅੱਛਾ ਕਸ਼ਮੀਰ
ਹਾਂਜੀ ਮੈਨੂੰ ਬੜਾ ਦਿਲ ਅੱਗੇ ਵੀ
ਹਮ
ਅ ਅਸੀਂ ਅੱਗੇ ਵੀ ਅ ਮਤਲਬ ਸੋਚਿਆ ਸੀ ਕਿ ਜਾਵਾਂਗੇ ਕਸ਼ਮੀਰ ਪਰ ਜਾ ਨੀ ਪਾਏ ਮੈਂ ਸਾਰੀ ਸ਼ੋਪਿੰਗ ਕਰਕੇ ਰੱਖੀ ਦੀ ਸੀ ਅਤੇ ਫਿਰ ਕੈਂਸਲ ਹੋ ਗਿਆ ਐਟੇ ਟਾਈਮ
ਅੱਛਾ।
ਹਾਂ ੳ ਟਰੇਨ ਦੀਆਂ ਟਿਕਟ ਵਗੈਰਾ, ਦੀਦੀ ਨੇ ਵੀ ਜਾਣਾ ਸੀ। ਉਹ, ਉਹਨਾਂ ਦੀ ਹੋਈ ਨਹੀਂ।
ਅੱਛਾ।
ਹਾਂਜੀ, ਤੁਸੀਂ ਨੀ ਗਏ ਕਿਤੇ?
ਅਸੀ ਗਏ ਸੀ, ਨੈਨੀਤਾਲ ਗਏ ਸੀ। ਦੋ ਦਿਨ ਦਾ ਸਟੇ ਕੀਤਾ ਸੀ ਉਥੇ। ਪਹਿਲੇ ਦੇ ਮਤਲਬ ਇੱਕ ਦਿਨ, ਇੱਕ ਦਿਨ ਅਸੀਂ ਰੂਮ ਲਤਾ ਸੀ, ਆਪਣਾ ਉੱਧਰ ਹਿਲਸਵਿੳ, ਹਿਲਸਵਿੳ ਨਾਮ ਦਾ ਇੱਕ ਉਹ ਹੈਗਾ ਸੀ, ਹੋਟਲ। ਉਥੇ ਲਿਤਾ, ਇਕ ਦਿਨ ਉਥੇ ਸਟੇ ਕੀਤਾ, ਫਿਰ ਮਾਲ ਰੋਡ ਵਗੈਰਾ ਘੁੰਮੇ ਉੱਪਰ ਭੀਮ ਤਾਲ ਵਗੈਰਾ ਗਏ ਉੱਪਰ ਆਪਣਾ, ਤੇ ਪੰਜ ਸੌ ਦੋੜ ਤੇ ਫਿਰ ਸੈਕਿੰਡ ਡੇ ਅਸੀਂ ਉਥੇ, ਗੁਰਦੁਆਰੇ ਹੈਗਾ ਉਥੇ ਇਕ, ਗੁਰਦੁਆਰਾ। ਉੱਥੇ ਸਟੇ ਕੀਤਾ।
ਠੀਕ ਹ ਠੀਕ, ਮਤਲਬ ਕਾਫੀ ਇੰਜੋਏ ਕੀਤਾ?
ਹਾਂ, ਹਾਂ।
ਗੈਸਟ ਵਗੈਰਾ ਆਏ, ਉਹਨਾਂ ਨਾਲ ਗਏ ਹੋਣੇ?
ਹਾਂਜੀ ਹਾਂਜੀ ਉਧਰ, ਉਹਨਾਂ ਨਾਲ ਹੀ ਗਏ ਸੀ। ਛ ਸਮੇਤ ਸ
ਵਧੀਆ ਗੱਲ, ਹੋਰ ਤੁਹਾਨੂੰ ਖਾਣ 'ਚ ਕੀ ਪਸੰਦ ਏ?
ਹਾਂਜੀ, ਜਿਆਦਾ ਤੇ ਮੈਂ ਫਾਸਟਫੋਰਡ ਹੀ ਖਾਨਾ। ਹਜੇ ਪਤਾ ਨਹੀਂ, ਐਸ-ਐਸ ਹਾਂ ਮਤਲਬ ਇਸ ਮਹੀਨੇ, ਥੋੜਾ ਜਿਆਦਾ ਹੋ ਗਿਆ ਫਾਸਟਫੂਡ ਹੋ ਗਿਆ। ਪਤਾ ਹਿੱਲ ਇੰਸਟਾਗ੍ਰਾਮ ਦੇ, ਰੀਲ ਵੀ ਐਵੇਂਵੇ ਦੀ ਆਉਦੀਆਂ ਨੇ ਹੁਣੇ-ਹੁਣੇ, ਹੁਣੇ ਜਾਗੇ, ਹੁਣੇ ਜਾਕੇ ਖ ਲੋ ਐ।
ਹਾਂਜੀ-ਹਾਂਜੀ ਉਹ ਤੇ ਆ, ਜਦੋਂ ਦੇਖੋ ਫਿਰ ਮਨ ਕਰ ਜਾਂਦਾ ਖਾਣ ਦਾ।
ਹਾਂ। ਹੁਨੇ ਮੈਂ ਹੋਕੇ ਈ ਆਇਆ ਸੀ ਬਾਹਰ, ਦਾਲ ਵਗੈਰਾ ਖਾ ਕੇ ਆਏ ਸੀ।
ਇਹ ਟਾਈਮ 'ਚ ਵੈਸੇ ਬਹੁਤ ਦਿਲ ਕਰਦਾ, ਖਾਣ ਦਾ ਮਤਲਬ ਐ ਵਾਲੀ ਉਮਰਚ, ਵੈਸੇ ਤਾਂ ਜ਼ਿਆਦਾ ਨਹੀਂ ਖਾਣਾ ਚਾਹੀਦਾ। ਥੋੜਾ ਅਵੋਡਿ ਕਰਨਾ ਚਾਹੀਦਾ। ਹੁਣ ਬੱਚੇ ਵਗੈਰਾ ਆਏ ਹੋਨ ਨਾਂ, ਫਿਰ ਬੰਦਾ ਬੱਚੇ ਮੰਗਦੇ ਆ, ਫਿਰ ਬੰਦਾ ਨਾਲ ਖਾ ਲੈਂਦਾ। ਹਾਂ, ਖਾ ਹੀ ਲੈਨੇ ਆ। ਹਾਂਜੀ। ਹੋਰ, ਠੀਕ ਹੋ ਨਾ ਸਭ ਵਧੀਆ?
ਹਾਂਜੀ, ਹਾਂਜੀ।
ਚਲੋ, ਫੇਰ ਠੀਕ ਹੈ। ਬਹੁਤ ਵਧੀਆ ਲੱਗਾ, ਤੁਹਾਡੇ ਨਾਲ ਗੱਲ ਕਰਕੇ। ਸਤਿ ਸ੍ਰੀ ਅਕਾਲ, ਸਤਿ ਸ਼੍ਰੀ ਅਕਾਲ। ਕੀ ਹੁੰਦਾ, ਹਿਸਾਬ ਕਰਦਿਆ